ਹੁ
ਹੈੋ।
ਸਤਿ ਸ਼੍ਰੀ ਅਕਾਲ ਜੀ।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
ਵਧੀਆ, ਵਧੀਆ ਜੀ ਤੁਸੀਂ ਦੱਸੋ?
ਬਸ ਵਧੀਆ, ਅਸੀਂ ਵੀ ਠੀਕ, ਠਾਕ ਹੋਰ ਕੀ ਕਰ
ਠੀਕ ਹੈ ਜ ਕੁੱਝ ਨੀ ਜੀ ਬਸ ਆ ਬੈਠੇ ਸੀ।
ਅੱਛਾ ਚਲੋ ਵਧੀਆ।
ਰੋਟੀ ਬਣਾਉਣੀ ਸੀ ਸੋਚ ਰਹੀ ਸੋਚ ਰਹਾ ਜਾਗੀ ਰਸੋਈ ਚ ਕਿ ਨਾ।
ਹਾਂ ਸਕੂਲ ਖੁੱਲ ਗਣੇ ਬੱਚਿਆਂ ਦੇ ਹਾਂਜੀ ਚਲੋ ਵਧੀਆ।
ਵੀ ਆ ਦੋ ਦਿਨ ਖੁੱਲੇ ਆ ਵੱਡੀ ਬੇਟੀ ਦਾ ਬੁੱਧਵਾਰ ਖੁੱਲਿਆ ਹੈ ਤੇ ਆਹ ਤਨ ਦਿਨ ਸਕੂਲ ਗਈ ਆ।
ਹਮ ਹਮ
ਹੁੰਦੀ ਏ ਸੇਚਰਡੇ ਸੈਕਿੰਡ ਸੇਚਰਡੇ ਹੁੰਦਾ
ਅੱ ਹਾਂ ਹਾਂ ਚਲੋ ਵਧੀਆ ਹੋਰ ਕੀ ਹੋਰ ਹੁਣ ਤੇ ਹਾਂਜੀ ਹੁਣ ਤੇ ਬੜੀ ਸਕੂਲ ਚ ਬੜੇ ਇਹਨਾਂ ਨੇ ਐਕਟੀਵਿਟੀ ਵਗੈਰਾ ਸਭ ਕੁਛ ਬੜਾ ਵਧੀਆ ਕਰਤਾ ਸਕੂਲਾਂ ਸਿਸਟਮ ਚ ਹਾਂ ਕੰਪਿਊਟਰ ਦੀ ਕਲਾਸਾਂ ਵੀ ਲੱਗਦੀਆਂ ਨੇ ਹੁਣ ਤੇ ਕੰਪਿਊਟਰ ਹਰ ਬੱਚ ਹਰ ਉਹਦੇ ਪੀ ਸੀ ਤੇ ਇੱਕ, ਇੱਕ ਬੱਚਾ ਬਹਿੰਦਾ ਹੈਗਾ।
ਮੈਂ ਉਹ ਤੇ ਮਤਲਬ ਸਟਾਰਟਿੰਗ ਚ ਹੀ ਜਿੱਦਾਂ ਬੱਚਾ ਹੁੰਦਾ ਨਾ ਫਸਟ ਕਲਾਸ ਚ ਉਦੋਂ ਹੀ ਕੰਪਿਊਟਰ ਦੀਆਂ ਕਲਾਸਾਂ ਸਟਾਰਟ ਕਰਾ ਦਿੰਦੇ।
ਹਾਂ ਅੱਜ ਕੱਲ੍ਹ ਦੇ ਜਿਹੜੀ ਏ ਬੀ ਸੀ ਡੀ ਹੋ ਗਈਏ ਨਾ ਉਹ ਵੀ ਕੰਪਿਊਟਰ ਦੇ ਪਾਰਟਸ ਜਿਹੜੇ ਹੁੰਦੇ ਨੇ ਹਨਾ ਉਹਦੇ ਅੰਗ ਉਹਨਾਂ ਤੇ ਉਹਨਾਂ ਨੇ ਬਣਾ ਤੇ ਨੇ ਉਹ ਦੱਸਦੇ ਨੇ ਬੱਚਿਆਂ ਨੂੰ ਵੀ ਇਹ ਇਹਦਾ ਅਲਫਾਬੈਟ ਮਤਲਬ ਸਾਰੀ ਉਹਨਾਂ ਨੂੰ ਸਾਰੀ ਏ ਟੂ ਜੈੱਡ ਉਹਨਾਂ ਨੂੰ ਕਰਵਾ ਜਾਂਦੀ ਹੈਗੀ ਕੰਪਿਊਟਰ ਚ ਸਾਰਾ ਕੁਛ ਦੱਸਿਆ ਜਾਂਦਾ ਹੈ।
ਹਾਂਜੀ, ਹਾਂਜੀ।
ਬੜੀ ਸਹੂਲਤਾਂ ਹੋ ਗਈਆਂ ਹੁਣ ਕੰਪਿਊਟਰ ਕਰਕੇ ਹਨਾ ਹੁਣ ਕੋਈ ਸਾਨੂੰ ਈਮੇਲ ਕਰਨਾ ਹੈ ਕੁਛ ਹੈ ਕੋਈ ਵੱਡੀ ਚੀਜ਼ ਏ ਹਨਾ ਅਸੀਂ ਹਰ ਚੀਜ਼ ਫੋਨ ਤੇ ਨਹੀਂ ਕਰ ਸਕਦੇ ਹਨਾ ਕੰਪਿਊਟਰ ਤੇ ਹੀ ਸਾਨੂੰ ਕਰਨੀ ਪੈਂਦੀ। ਕਿ ਕੋਈ, ਕੋਈ ਵੀ ਸਾਨੂੰ ਬਿਜਨਸ ਨੂੰ ਲਾ ਲਓ ਤੁਸੀਂ ਹਨ ਨਾ ਕੋਈ ਅਸੀਂ ਆਪਣਾ ਕੰਮ ਖੋਲਣਾ ਹੈ ਕੁ ਅੱਛਾ ਹੈਗਾ ਅਸੀਂ ਕੁਛ ਬਣਾ ਲ ਹੈ ਹਨਾ ਸਾਨੂੰ ਪੂਰਾ ਰਿਕਾਰਡ ਰੱਖ
ਜਿਹੜੀ ਹੈ ਨਾ ਕੰਪਿਊਟਰ ਦੀ ਮਤਲਬ ਲੋੜ ਪੈਂਦੀ ਹਨਾ
ਹਾਂਜੀ, ਹਾਂਜੀ, ਹਾਂਜੀ ਸਾਰੇ ਜਿਵੇਂ ਰਿਕੋਰਡ ਹੁੰਦੇ ਅਸੀਂ ਹਨਾ ਹਰ ਚੀਜ਼ ਅਸੀਂ ਫੋਨ ਚ ਵੀ ਰੱਖ ਜਿਆਦਾ ਤੇ ਚੀਜ਼ਾਂ ਰੱਖਦੀ ਨੀ ਮੈਮੋਰੀ ਘਟ ਹੁੰਦੀ ਫੋਨ ਚ ਹਨਾ ਕੰਪਿਊਟਰ ਚ ਕੀ ਕੀ ਹੈਗਾ ਅਸੀਂ ਸਾਰਾ ਰਿਕਾਰਡ ਰੱਖ ਕੇ ਸਾਰਾ ਬ ਜੋ ਵੀ ਉਹਦਾ ਡਾਟਾ ਵਗੈਰਾ ਹੁੰਦਾ ਸਾਰਾ ਕੁਛ ਸੇਵ ਕਰਕੇ ਅਸੀਂ ਰੱਖ ਸਕਦੇ ਹਾਂ। ਜਦੋਂ ਸਾਡਾ ਦਿਲ ਕਰੇ ਅਸੀਂ ਉਹਨੂੰ ਵੇਖ ਸਕਦੇ ਹਾਂ ਹਨਾ ਅੱਜ ਕੱਲ੍ਹ ਕੀ ਹੋ ਗਿਆ ਨਾਲੇ ਵਿਆਹਵਾਂ ਦਾ ਵੀ ਬੜਾ ਸੌਖਾ ਹੋ ਗਿਆ ਪਹਿਲਾਂ ਕੀ ਸੀਗੇ ਵੀਡੀਓ ਬਣਾਉਂਦੇ ਸੀਗੇ, ਤੇ ਪੈਸੇ ਦਿਓ ਤੇ ਤਾਂ ਆਉਂਦੀ ਸੀ ਹਨਾ। ਤੇ ਹੁਣ ਕੀ ਕਰਦੇ ਨੇ ਅੱਜ ਕੱਲ ਹੁਣ ਅੱਜ ਕੱਲ੍ਹ ਕੀ ਕਰਦੇ ਨੇ ਅ ਅੱਜ ਕੱਲ ਆਪਣਾ ਮਤਲਬ ਕਿ ਵੀਡੀਓ ਆਪਣਾ ਪੈਨ ਡਰਾਈਵ ਹੁੰਦੀ ਜਿਹੜੀ ਕੰਪਿਊਟਰ ਚ ਲੱਗਦੀ ਹੈ ਹਾਂ। ਉਹ ਉਹਦੇ ਚ ਪਾ ਦਿੰਦੇ ਨੇ ਦੋ ਤਿੰਨ ਦਿਨਾਂ ਵਿਚ
ਪਹਿਲੇ ਸਮੇਂ ਚ ਏਦਾਂ ਹੁੰਦਾ ਸੀ, ਉਹ ਬਣਾ ਦਿੰਦੇ ਹੁੰਦੇ ਸੀ ਪੀਡੀ ਜੀ
ਹਾਂ, ਹਾਂ, ਹਾਂ
ਟੀ ਵੀ ਜਦੋਂ ਜਾ ਕੇ ਵੇਖਦੇ ਹੁੰਦੇ ਸੀ ਹਨਾ।
ਹਾਂਜੀ, ਹਾਂਜੀ।
ਹੁਣ ਹਾਂਜੀ, ਪੈਨ ਡਰਾਈਵ ਚ ਕਰ ਦਿੰਦੇ ਆ ਸਾਰਾ ਕੁੱਝ ਮਤਲਬ ਜਿੱਥੇ ਜੇ ਆਪਾਂ ਬਾਹਰ ਵੀ ਭੇਜਣੀ ਆ, ਤੇ ਪੈਨ ਡਰਾਈਵ ਚ ਕਰਵਾ ਕੇ ਭੇਜ ਦੋ ਜੋ ਮਰਜ਼ੀ ਹਨਾ।
ਹਾਂ, ਹਾਂ
ਹੂੰ
ਤੇ ਹੁਣ, ਹੁਣ ਕੀ ਫੋਟੋਆਂ ਵੀ ਫੋਟੋਆਂ ਵੀ ਆਪਣੇ ਆਪ ਹੀ ਐਡਿਟ ਹੋ ਕੇ ਆ ਜਾਂਦੀਆਂ ਨੇ। ਕੰਪਿਊਟਰ ਵਿੱਚ ਅਸੀਂ ਆਰਾਮ ਨਾਲ ਵੇਖ ਸਕਦੇ ਹਾਂ ਜਿਵੇ ਕਈ ਕਹਿੰਦੇ ਪਹਿਲੇ ਇੰਨਾ ਵੇਟ ਕਰਨਾ ਪੈਂਦਾ ਸੀ ਦੋ-ਦੋ, ਤਿੰਨ-ਤਿੰਨ, ਚਾਰ-ਚਾਰ ਮਹੀਨੇ ਕਿ ਸੀ ਡੀ ਬਣ ਕੇ ਆਏਗੀ ਹਨਾ ਤਾਂ ਵੇਖਾਂਗੇ ਹੁਣ ਕੀ ਕੰਪਿਊਟਰ ਵਿੱਚ ਆਪਣਾ ਪਾ ਦ ਕੰਪਿਊਟਰ ਦੀ ਵੀ ਬੜੀ ਵਰਾਇਟੀਆਂ ਆ ਗਈਆਂ ਨੇ ਹਨਾ, ਅਲੱਗ ਅਲੱਗ ਤਰੀਕੇ ਹਾਲ ਅਲੱਗ ਅਲਗ ਤਰੀਕੇ ਦੇ ਅਲੱਗ ਅਲਗ ਬ੍ਰੈਂਡ ਦੇ ਕੰਪਿਊਟਰ ਬਣ ਗਏ ਨੇ ਹਾਂਜੀ ਹੁਣ ਤੇ ਹਰ ਮੋਸਟਲੀ ਘਰਾਂ ਚ ਨਜ਼ਰ ਆਉਂਦੇ ਨੇ ਕੰਪਿਊਟਰ ਪਹਿਲਾਂ ਤਾਂ ਕੀਤੇ ਅ ਸ ਗਲੀ ਚ ਹੀ ਕਿਸੇ ਇੱਕ ਬੰਦੇ ਘਰ ਹੁੰਦਾ ਸੀ। ਤਾਂ ਹੁੰਦਾ ਸੀ।
ਉਹੀ ਲੈਪਟੋਪ ਹੋ ਗਿਆ, ਕੰਪਿਊਟਰ ਹੋ ਗਿਆ ਇਹ ਤੇ ਮਤਲਬ ਸਾਰੇ ਘਰਾਂ ਚ ਹੀ ਹੁੰਦਾ ਹੀ ਹੈ।
ਹਾਂ, ਹਾਂਜੀ ਹਾਂਜੀ ਹੁਣ ਤੇ ਆਮ ਹੋ ਗਈ ਇਹ ਚੀਜ਼ ਹਰ ਕਿਸੇ ਦੇ ਘਰ ਵੇਖਣ ਨੂੰ ਮ
ਮੋਬਾਇਲ ਦੇਖਲੋ ਜਿਹਨੂੰ ਤੁਸੀਂ ਮਰਜ਼ੀ ਦੇਖਲੋਗੇ ਨਾ ਕਿ ਜਿੱਦਾਂ ਮਾੜੇ ਤੋਂ ਮਾੜਾ ਘਰ ਹੋਵੇ ਗਰੀਬ ਉਹਦੇ ਕੋਲ ਵੀ ਫੋਨ ਹੁੰਦਾ ਹੈ, ਅੱਜ ਦੇ ਸਮੇਂ ਚ ਹੈਗਾ ਏ।
ਹਾਂਜੀ, ਹਾਂਜੀ।
ਤੇ ਅੱਜ ਤੋਂ ਹਾਂਜੀ ਆਈ। ਵੀਹ, ਵੀਹ ਮਤਲਬ ਪੰਦਰਾਂ ਵੀਹ ਸਾਲ ਪਹਿਲੇ ਕੁੱਝ ਨਹੀਂ ਸੀ ਹਨਾ।
ਹਾਂਜੀ, ਹਾਂਜੀ।
ਅਨ ਟਚ ਫੋਨ ਹੁੰਦਾ ਸੀ।
ਹਾਂ ਹਾਂ ਪਤਾ ਵੀ ਨਹੀਂ ਸੀ‌ ਹੁੰਦਾ, ਔਰ ਹੁਣ ਤੇ ਜਿਵੇਂ ਜਿਵੇਂ ਚੀਜ਼ਾਂ ਵੱਧਦੀਆਂ ਨੇ ਹਨਾ ਅਸੀਂ ਕਿਸੇ ਤੇ ਅਗਰ ਮੰਨ ਲਓ ਅਸੀਂ ਆਪਣੇ ਵਿਆਹ ਚ ਕਿੰਨੂੰ-ਕਿੰਨੂੰ ਬੁਲਾਉਣਾ ਹੈ, ਕੀ ਕੀ ਬਣਾਣਾ ਹੈ। ਸਾਰਾ ਕੁਛ ਇੰਤਜ਼ਾਮ ਅਸੀਂ ਤੇ ਅ ਕੰਪਿਊਟਰ ਦੇ ਅੰਦਰ ਟਾਈਪ ਕਰਕੇ ਰੱਖ ਸਕਦੇ ਆ, ਜਿਵੇਂ ਜਿਵੇਂ ਕੰਮ ਹੁੰਦਾ ਜਾਂਦਾ ਆਪਣਾ ਬੰਦੇ ਧਿਆਨ ਰੱਖਦਾ ਪਹਿਲਾਂ ਕੀ ਸੀ ਬਸ ਅਹ ਕੋਈ ਲਿਆਂਦਾ ਸੀ ਵਿਆਹ ਕਹਿੰਦੇ ਨੇ ਨਾ ਵਿਆਹ ਦੇ ਟਾਈਮ ਐਂਡ ਟਮ ਤੱਕ ਸਾਰੀ ਤਿਆਰੀ ਚੱਲਦੀ ਰਹਿੰਦੀ ਹੈ। ਹਨਾ ਡੋਲੀ ਟਾਈਮ ਤਾਂ ਕੁਛ ਨਾ ਕੁਛ ਰਹਿ ਹੀ ਜਾਂਦਾ, ਪਰ ਅੱਜ ਕੱਲ ਚੀਜ਼ਾਂ ਨੀ ਹੁੰਦੀਆਂ ਅੱਜ ਕੱਲ ਸਾਰਾ ਪਹਿਲੇ ਲਿਖ ਲੈਂਦੇ ਨੇ ਸਾਰਾ ਕੁਛ ਸਾਰਾ ਸਮਾਨ ਲਿਆ ਕੇ ਪਹਿਲਾਂ ਹੀ ਰੱਖ ਲੈਂਦੇ ਨੇ। ਹਾਂਜੀ, ਕੋਈ ਵਿਰਲਾ ਹੀ ਹੋਏਗਾ ਜਿਵੇਂ ਜੋ ਨਹੀਂ ਯੂਜ ਕਰਦਾ ਹੋਏਗਾ। ਬਾਕੀ ਅੱਜ ਦੇ ਟਾਈਮ ਚ ਸਾਰੇ ਹੀ ਯੂਜ ਕਰਦੇ ਨੇ।
ਹਾਂਜੀ ਹਾਂਜੀ, ਮੇਰੇ ਆਪ ਬ੍ਰਦਰ ਨੇ ਮਤਲਬ ਲੈਪਟੋਪ ਭੇਜਿਆ ਸੀ ਉੱਥੋਂ, ਫੋਰਨ ਤੋਂ ਇੰਗਲੈਂਡ ਜੌ ਰਹਿੰਦਾ ਹਾਂਜੀ ਤੇ ਉਹ ਮਤਲਬ ਗੁੜੀਆਂ ਉਹਨੂੰ ਜਦੋਂ ਕੰਪਿਊਟਰ ਤੋਂ ਕੋਈ ਵਰਕ ਮਿਲਦਾ ਹੈ ਨਾ ਤੇ ਉਹ ਕਰੂਗੀ ਕਿ ਮੰਮਾ ਮੈਂ ਇਹ ਕਰਨਾ ਵਾ।
ਹਾਂ-ਹਾਂ ਉਹ ਨਾਲੇ ਹਰ ਟਾਈਮ ਬੱਚਾ ਮੋਬਾਇਲ ਨੀ ਯੂਜ ਕਰਦਾ ਮੋਬਾਇਲ ਚ ਥੋੜਾ ਹੁੰਦਾ ਏ ਲੈਪਟੋਪ ਥੋੜਾ ਦ ਡਿਸਟੈਂਸ ਚ ਦੂਰੀ ਚ ਬੈ ਕੇ ਅ ਚਲਾ ਸਕਦਾ ਨਾ
ਹਾਂਜੀ-ਹਾਂਜੀ।
ਤੇ ਹਾਂ ਉਹ ਜੇ ਸਹੂਲਤ ਮਿਲਦੀ ਹੈ ਕਿ ਚਲੋ ਬੱਚੇ ਨੂੰ ਅੱਖਾਂ ਦਾ ਥੋੜਾ ਜਿਹਾ ਪਰਹੇਜ਼ ਰਹਿੰਦਾ ਹੈ ਹਾਂਜੀ ਫੋਨ ਤੋਂ ਥੋੜਾ ਜਾ ਤੇ ਅ ਅੱਜ ਕੱਲ੍ਹ ਜੇ ਵੀ ਗੇਮਾਂ ਵੀ ਖੇਡਦੇ ਨੇ ਨਾਲ-ਨਾਲ ਗੇਮਾਂ ਦੀ ਵੀ ਸਹੂਲਤਾਂ ਹੋ ਗਈਆਂ ਨੇ ਗੇਮ ਵੀ ਖੇਡਣੀ ਇਹਨਾਂ ਨੇ।
ਮਤਲਬ ਬੱਚਿਆਂ ਨੂੰ ਛੁੱਟੀਆਂ ਸੀ ਨਾ ਇਹ ਤੇ ਜਾਂ ਤੇ ਮਤਲਬ ਫੋਨ ਜ ਲੈ ਲਿਆ ਆਪਾਂ।
ਹਮ ਤੇ ਲੈਪਟੋਪ।
ਜੇ ਮੰਨ ਲਓ ਟੀ ਵੀ ਕੋ ਕੋਈ ਖ਼ਬਰ ਵਗੈਰਾ ਸੁਣਨੀ ਨਿਊਜ਼ ਸੁਣਨੀ ਆ ਤੇ ਇਹਨਾਂ ਫੋਨ ਲੈ ਲਿਆ ਮੰਮਾ ਫੋਨ ਦੇ ਦੋ ਮਤਲਬ ਬਸ ਇਹ ਦੋ ਚੀਜ਼ਾਂ ਤੇ ਬਾਅਦ ਚ ਤੀਜੇ ਲੈਪਟੋਪ ਹੋ ਗਿਆ ਹੈਨਾ।
ਹਾਂ
ਤੇ ਫੋਨ ਤੇ ਜ਼ਿਆਦਾ ਹੀ ਮਤਲਬ ਬੱਚੇ ਯੂਜ ਕਰਨ ਲੱਗ ਪਏ ਨਾ
ਹਾਂਜੀ-ਹਾਂਜੀ
ਹਾਂਜੀ।
ਫੋਨ ਦਾ ਤੇ ਇਹਨਾਂ ਨੂੰ ਇਹ ਹੁੰਂਦਾ ਹੈ ਕਿ, ਚਲੋ ਫੋਨ ਲੈ ਲਿਆ ਹੁਣ ਲੈਪਟੋਪ ਦੀ ਵਾਰੀ ਬਸ ਹੁੂੰਨ ਕੁਛ ਨਾ ਕੁਛ ਤਾਂ ਇਹ ਚੀਜ਼ ਚਾਹੀਦੀ ਹੈ, ਕਿਉਂਕਿ ਗਰਮੀ ਚ ਬ ਬੱਚੇ ਨੂੰ ਬਾਹਰ ਵੀ ਤੁਹਾਨੂੰ ਪਤਾ ਹੀ ਪਿੱਛੇ ਹੁਣ ਕਿੰਨੀ ਗਰਮੀ ਰਹੀ ਹੈ ਨਾ।
ਉਹੀ ਨਾ ਫੇਰ ਮਤਲਬ ਬਿਠਾਉਣਾ ਪੈਂਦਾ ਬੱਚੇ ਨੂੰ ਕਿ ਬਾਹਰ ਨਾ ਜਵੇ।
ਬਾਹਰ ਨਾ ਜਾਏ ਬੱਸ ਸਾਨੂੰ ਫੇਿਰ ਮਜਬੂਰੀ ਚ ਦੇਣਾ ਪੈਂਦਾ ਕਿ ਚਲੋ ਫੋਨ ਲੈ ਲੈ ਤੂੰ ਹਾਂ ਇਹ ਚੀਜ਼ਾਂ ਹੋ ਜਾਂਦੀਆਂ ਨੇ
ਸਕੂਲ ਓਪਨ ਹੋ ਗਏ ਇਹਨਾਂ ਦੋ ਢਾਈ ਵਜੇ ਘਰੇ ਆਉਣਾ ਹੈਨਾ ਥੋੜਾ ਚਿਰ ਰਹਿ ਬਚੇੱ ਤੇ ਚਾਰ ਪੰਜ ਵਜੇ ਉਹਦਾ ਟਿਊਸ਼ਨ ਦਾ ਟਾਈਮ ਹੋ ਜਾਂਦਾ ਏ ਦੋ ਘੰਟੇ ਲਾ ਕੇ ਤੇ ਉਹਨਾਂ ਚਿਰ ਨੂੰ ਰਾਤ ਹੋ ਜਾਂਦੀ ਐ
ਹਾਂ ਬਸ ਏਦਾਂ ਹੀ
ਹਾਂਜੀ
ਹੁਣ ਤੇ ਬੱਚੇ ਅਸਾਈਨਮੈਂਟ ਜਿਹ ਛੁਟੀਆਂ ਦੀ ਅਸਾਈਨਮੈਂਟ ਮਿਲਦੀਆਂ ਨੇ ਨਾ ਛੁੱਟੀਆਂ ਦਾ ਕੰਮ ਮਿਲਦਾ ਐ ਉਹ ਵੀ ਕੰਪਿਊਟਰ ਤੇ ਕਰ ਲੈਂਦੇ ਨੇ ਸਰਚ ਕਰਕੇ ਹਾਂ ਬਣਾਉਣਾ ਹੈ ਬਣਾਉਣਾ ਦੇਖਦੇ ਬੰਦਾ ਬਣਾ ਲੈਂਦਾ ਬੜੀ ਚੀਜ਼ਾਂ ਨੂੰ ਸਾਨੂੰ ਮਤਲਬ ਕਿ ਆਸਾਨ ਹੋ ਗਿਆ ਤਰੀਕਾ ਇੱਕ ਕ ਕੰਪਊਟਰ ਨਾਲ ਣਾ ਹਾਂ ਹੋਰ ਅੱਜ ਕੱਲ੍ਹ ਤੇ ਪਹਿਲਾਂ ਪਹਿਲੀ ਕਲਾਸ ਤੇ ਹੁਣ ਯੂਕੇ ਜੀ ਕਲਾਸ ਦੇ ਚਲੋ ਵੀ ਕੰਪਿਊਟਰ ਲੱਗਿਆ ਹੋਇਆ ਜੇ
ਹਾਂਜੀ-ਹਾਂਜੀ
ਜਿਹੜੀ ਉਹਨਾ ਨੂੰ ਇਹ ਏ ਬੀ ਸੀ ਜਿਹੜੀ ਦੱਸੀ ਜਾਂਦੀ ਐ ਯੂ ਕੇ ਜੀ ਕਲਾਸ ਦੱਸੀ ਜਾਂਦੀ ਜੇ
ਅੱਛਾ ਜੀ
ਹੈਲੋ ਮਤਲਬ ਜਦੋਂ ਵੱਡੀ ਬੇਟੀ ਸੀ ਨਾ ਪੜ੍ਹਦੀ ਸਕੂਲ ਚ ਉਦੋਂ ਇਹਨੂੰ ਮਤਲਬ ਫਸਟ ਚ ਲੱਗਾ ਸੀ ਹੁਣ ਛੋਟੀ ਜਿਹੜੀ ਨਰਸਰੀ ਚ ਹੈ ਹੁਣ ਜਦੋਂ ਇਹ ਹੋਊਗੀ ਮਤਲਬ ਯੂ ਕੇ ਜੀ ਚ ਹੋਉ ਫੇਿਰ ਮਤਲਬ ਪਤਾ ਲੱਗੂਗਾ ਹੈਨਾ
ਹਾਂ-ਹਾਂ
ਹਾਂਜੀ ਤੇ ਉਦੋਂ ਦਾ ਤਾਂ ਮਤਲਬ ਜ ਮੈਨੂੰ ਯਾਦ ਹੈ ਨਾ ਕਿ ਉਹ ਵੱਡੀ ਬੇਟੀ ਜਦੋਂ ਫਸਟ ਚ ਹੋਈ ਉਦੋਂ ਉਹਨੂੰ ਕੰਪਿਊਟਰ ਲੱਗਾ ਸੀ ਇਹਦੇ ਸਕੂਲ ਤੇ ਚਲੋ ਹੁਣ ਜਿ ਜਿਹਾ ਸਮਾਂ ਹੈਣਾ ਲੰਘਦਾ ਜਾਂਦਾ ਉਹ ਮਤਲਬ ਵਧੀਆ ਜਾ ਕੰਮ ਵਧੀਆ ਹਾਂਜੀ
ਨਾਲੇ ਅੱਜ ਕਲ ਲੋਕੀ ਬਾਰਵੀਂ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਫ੍ਰਰੀ ਹੁੰਦਾ ਨਾ ਜਦ ਰਿਜਲਟ ਨੀ ਆਂਦਾ ਬਾਰਵੀ ਦਾ ਦਸਵੀ ਦਾ ਹੈਨਾ ਤੇ ਫਰੀ ਟਾਇਮ ਚ ਜੇੜੇ ਡੇਢ ਦੋ ਮਹੀਨੇ ਦਾ ਟਾਈਮ ਹੁੰਦਾ ਨਾ ਰਿਜ਼ਲਟ ਆਉਣ ਦਾ
ਹਾਂਜੀ
ਉਦੋਂ ਬੱਚੇ ਕੰਪਿਊਟਰ ਹੀ ਸਿੱਖ ਲੈਂਦੇ ਨੇ।
ਹਾਂਜੀ ਹਾਂਜੀ ਹੁਣ ਵੇਖੋ ਕੋਈ। ਆਪਾਂ ਜੋਬ ਵਗੈਰਾ ਕਰਦੇ ਤੇ ਉਹ ਪੁੱਛਦੇ ਪਹਿਲਾਂ ਵੀ ਤੁਹਾਨੂੰ ਕੰਪਿਊਟਰ ਦੀ ਜਾਣਕਾਰੀ ਹੈਗੀ ਏ।
ਹਾਂ ਹਾਂ। ਅਸੀਂ ਕਿਤੇ ਨੌਕਰੀ ਲੈਣ ਜਾਂਦੇ ਹਾਂ ਉੱਥੇ ਵੀ ਸਾਨੂੰ ਸਭ ਤੋਂ ਪਹਿਲਾਂ ਇਹੀ ਪੁੱਛਿਆ ਜਾਂਦਾ ਏ।
ਤੇ ਕੋਈ ਮੈਂ ਜਿੱਦਾਂ ਜੋ ਜੋਬ ਲਈ ਆਪਾਂ ਫੋਰਮ ਫਿਲ ਕਰਦੇ ਉੱਥੇ ਵੀ ਲਿਖਿਆ ਹੁੰਦਾ ਵਾ ਵੀ ਕੰਪਿਊਟਰ ਬਾਰੇ ਮਤਲਬ ਏਦਾਂ ਕੰਪਿਊਟਰ ਦਾ ਕੋਰਸ ਹੋਵੇ ਨਾਲ ਹਨਾ ਕੀਤਾ।
ਹਾਂ ਹਾਂ!
ਹੂੰ
ਹੁਣ ਅਸੀਂ ਕਿਧਰ ਵੀ ਨੌਕਰੀ ਲੈਣ ਜਾਂਦੇ ਹਾਂ, ਸਕੂਲ ਜਾਂਦੇ ਹਾਂ, ਕਿਧਰੇ ਵੀ ਜਾਂਦੇ ਹਾਂ, ਉਹ ਸਾਨੂੰ ਪੁੱਛਦੇ ਨੇ! ਹਾਂਜੀ ਤੁਹਾਨੂੰ ਕੰਪਿਊਟਰ ਆਉਂਦਾ ਹੈ ਕਿੰਨਾ ਕੁ ਆਉਂਦਾ ਹੈ ਅਸੀਂ ਕੀ ਕਹਿਦੇ ਹ ਬੇਸ ਸਾਨੂੰ ਬੇਸਿਕ ਆਉਂਦਾ ਹੈ ਜਦਕਿ ਸਾਨੂੰ ਅੱਗੇ ਜਿਹੜੇ ਹੁਣ ਬ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਏ ਹਨਾ ਇਹ ਕੀ ਕਰਦੇ ਨੇ ਬਾਰਵੀਂ ਤੋਂ ਬਾਅਦ ਹੀ ਸਿੱਖ ਲੈਂਦੇ ਨੇ ਫਿਰ ਇਹਨਾਂ ਨੂੰ ਜ਼ਿਆਦਾ ਆਉਂਦਾ ਹੈ। ਬੱਚੇ ਕਈ ਟੈਲੀ ਸਿੱਖ ਲੈਂਦੇ ਨੇ ਹਾਂਜੀ!
ਉਹੀ ਨਾ ਆਪਾਂ ਦੇ ਮਤਲਬ ਸਾਲ-ਸਾਲ ਲਾ ਕੇ ਕੋਰਸ ਕਰਦੇ ਹਾਂ ਤੇ ਉਹ ਬੱਚਿਆਂ ਨੂੰ ਹੁਣ ਤੋਂ ਹੀ ਸਿਖਾਇਆ ਜਾ ਰਿਹਾ ਹੈਨਾ ਤੇ ਉਹਨਾਂ ਨੂੰ ਫੇਿਰ ਕੱਲ ਤੋਂ ਉਸ ਕੋਰਸ ਕਰਨ ਦੀ ਤੇ ਨੀ ਨਾ ਲੋੜ ਲੈਣੀ ਕਿਉਂਕਿ ਉਹਨਾਂ ਨੇ ਸਕੂਲਾਂ ਹੀ ਸਾਰਾ ਕੁਝ ਸਿੱਖ ਲਿਆ ਹੈ।
ਸਿੱਖ ਲੈਣਾ ਹਾਂ ਸਹੀ ਗੱਲ ਹੈ!
ਹਮ
ਵਧੀਆ ਰਹਿੰਦਾ ਆਪਣਾ ਸਿੱਖ ਲੈਂਦੇ ਨੇ ਤੇ ਹਾਂ ਹੋਰ ਕੀ। ਤੇ ਨਾਲੇ ਕੀ ਕਹਿੰਦੇ ਨੇ ਹੁਣ ਅੱਗੇ ਜਾ ਕੇ ਜਿਹੜੀ ਨੌਕਰੀ ਹੈ ਤੇ ਅੱਜ ਕੱਲ੍ਹ ਕੀ ਰਿਸੈਪਸ਼ਨ ਦੀ ਓ ਰਹਿ ਗਈਆਂ ਨੇ ਰਿਸੈਪਸ਼ਨ ਚ ਵੀ ਕੰਪਿਊਟਰ ਆਉਣਾ ਚਾਹੀਦਾ ਤੁਹਾਨੂੰ!
ਉਹੀ ਨਾ ਮੈਂ ਮਤਲਬ ਆਪ ਏਦਾਂ। ਫੋਰਮ ਫਿਲ ਕਰਦੀ ਪਈ ਸੀ ਉਹਨਾਂ ਨੇ ਕਿਹਾ ਪੁੱਛਿਆ ਕਿ ਕੰਪਿਊਟਰ ਆਉਂਦਾ ਹੈ ਤੇ ਮੈਂ ਕੀਤਾ ਇੱਕ ਸਾਲ ਦਾ ਕੋਰਸ। ਕਿ ਪਰ ਜਦੋਂ ਆਪਣੇ ਮਤਲਬ ਜੋਬ ਹੀ ਨਹੀਂ ਮਿਲਦੀ ਤੇ ਪੜ੍ਹਾਈ ਲਿਖਾਈ ਦਾ ਕੀ ਫਾਇਦਾ ਹਨਾਂ। ਘਰੇ ਬੈਠੇ ਏਦਾ ਹੀ
ਹੁਣ ਅਸੀਂ ਜਿਵੇਂ ਲਿਖ ਉੱਥੇ ਜਾਂਦੇ ਹਾਂ ਨਾ ਤੇ ਉਹੀ ਹੁਣ ਦਾ ਸਾਰਾ ਰਿਕਾਰਡ ਲਿਖਣਾ ਕਿਹੜਾ ਬੰਦਾ ਆਇਆ। ਕੀ ਸਿਸਟਮ ਹੈ ਸਾਰਾ ਪੈਸੇ ਦਾ ਲਿਖਣਾ ਕਿੰਨੀ ਟਾਈਮਿੰਗ ਹੈ। ਸਭ ਕੁਛ ਬੜਾ ਮਤਲਬ ਬੰਦਾ ਆਪਣਾ ਦੇਖ ਕੇ ਹੀ ਆਪਣਾ ਮਤਲਬ ਕਿ ਉਹਨਾਂ ਨੂੰ ਇਂਟਰ ਕਰਦੇ ਨੇ ਹਾਂ ਉਹੀ ਨਾ ਪਹਿਲੇ ਇੰਟਰਵਿਊ ਕਲੀਅਰ ਹੋਏਗਾ। ਕਿ ਤੁਹਾਨੂੰ ਕੰਪਿਊਟਰ ਕਿੰਨਾ ਕੁ ਆਉਂਦਾ ਹੈ ਕੁਛ ਤੇ ਉਹ ਵੀ ਸਿੱਖ ਖਾਣਗੇ ਪਰ ਲੇਕਿਨ ਸਾਨੂੰ ਕੁਛ ਤਾਂ ਆਉਣਾ ਚਾਹੀਦਾ ਹੈ ਨਾ ਸਭ ਤੋਂ ਜ਼ਿਆਦਾ ਤਾਂ ਟਾਈਪ ਪਿੰਗ ਹੁੰਦੀ ਕਿ ਸਾਨੂੰ ਟਾਈਪਿੰਗ ਆਉਣੀ ਚਾਹੀਦੀ ਹੈ ਇੰਗਲਿਸ਼ ਦੀ ਹੋ ਗਈ। ਅੱਜ ਕੱਲ੍ਹ ਤੇ ਬੜੇ ਤਰੀਕੇ ਨੇ ਇੰਗਲਿਸ਼ ਦੀ ਹੋ ਗਈ, ਹਿੰਦੀ ਦੀ ਹੋ ਗਈ! ਪੰਜਾਬੀ ਦੀ ਹੋ ਗਈ ਟਾਈਪਿੰਗਾਂ ਚੱਲ ਗਈਆਂ ਨੇ ਹਾਂ ਨੌਕਰੀਆਂ ਅੱਡ ਅੱਡ ਹੁੰਦੀਆਂ ਨੇ, ਜਿਹੜੇ ਪੋਸਟਰ ਹੁੰਦੇ ਨੇ ਨਾ ਜਿਹੜੇ ਅਸੀਂ ਫਲੈਕਸ ਵਗੈਰਾ ਬਣਵਾਉਣੇ ਆ ਪੋਸਟਰ ਜਿਹੜੇ ਇਹ ਜਿਹੜੇ ਖੜੇ ਹੁੰਦੇ ਨੇ ਹਨਾ ਧਰਨੇ ਧੁਰਨੇ ਤੇ ਆਹ ਵੀ ਕੰਪਿਊਟਰ ਰਾਹੀਂ ਕੰਪਿਊਟਰ ਰਾਹੀਂ ਮਤਲਬ ਬਣਦੀਆਂ ਚੀਜ਼ਾਂ। ਕੰਪਿਊਟਰ ਹਾਂਜੀ ਹਾਂਜੀ ਚਲੋ ਠੀਕ ਹੈ। ਹਾਂਜੀ ਹਾਂਜੀ ਓਕੇ ਜੀ ਸਤਿ ਸ਼੍ਰੀ ਅਕਾਲ!
ਸਤਿ ਸ੍ਰੀ ਅਕਾਲ ਜੀ।